ਸਤਿ ਸ਼੍ਰੀ ਅਕਾਲ ਮੈਮ!
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ!
ਹੋਰ ਕਿਦਾਂ ਠੀਕ ਹੋ? ਹਾਂਜੀ ਤੇ ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਤੁਹਾਨੂੰ।
ਹਾਂਜੀ ਹਾਂਜੀ ਆ ਰਹੀ ਏ।
ਠੀਕ ਹੈ। ਹੋਰ ਬਾਹਰ ਗਏ ਸੀ ਤੁਸੀਂ
ਹਾਂਜੀ ਅਸੀਂ ਬਾਹਰ ਗਏ ਹੋਏ ਸੀ।
ਅੱਛਾ ਹੋਰ ਘਰ ਪਰਿਵਾਰ ਚੜ੍ਹਦੀ ਕਲਾ।
ਸਭ ਵਧੀਆ ਜੀ ਸਭ ਵਧੀਆ। ਤੁਸੀਂ ਸੁਣਾਓ।
ਹਾਂਜੀ, ਕਿਰਪਾ
ਤੇ
ਚੜ੍ਹਦੀ ਕਲਾ
ਹਾਂਜੀ, ਠੀਕ ਹੈ ਠੀਕ ਹੈ
ਤੇ ਆਪਣੇ ਤੁਹਾਨੂੰ ਕਿੰਨਾ ਚਿਰ ਹੋਇਆ ਇਸ ਐਪ ਤੇ
ਮੈਨੂੰ ਇੱਕ ਮਹੀਨਾ ਹੋਣ ਵਾਲਾ ਘੱਟੋ ਘੱਟ
ਅੱਛਾ ਤੇ ਅਮਾਊਂਟ ਕਿੰਨੀ ਕੁ ਕਰੈਟ ਹੋਈ ਆ ਤੁਹਾਡੇ ਅਕਾਊਂਟ ਦੇ ਵਿੱਚ
ਹਜੇ ਜਿਆਦਾ ਨਹੀਂੀ ਹੋਈ, ਕਦੀ ਕਦੀ- ਅ ਆ ਜਾਂਦੇ ਨੇ ਪੈਸੇ
ਹ ਮਤਲਬ ਇਹ ਪੰਜ ਸੌ ਜਾਂ ਛੇ ਸੌ ਹੋ ਗਿਆ ਕਰ੍ਰੈਡਿਟ
ਹਾਂਜੀ ਹਾਂਜੀ ਇੰਨਾ ਕੁ ਤੇ ਹੋ ਗਿਆ।
ਹਾਂ ਮੇਰਾ ਵੀ ਹੋ ਗਿਆ ਮਤਲਬ ਵੀ, ਪਹਿਲਾਂ- ਚਾਰ ਸੌ ਸੋਲਾਂ ਪਹਿਲੇ ਹੋਏ ਸੀਗੇ, ਫੇਰ ਪੰਜ ਸੌ ਅਠਾ ਪੰਜ ਸੌ ਅਠਾਹਠ ਰਾਤੀ ਆਏ ਆ।
ਅੱਛਾ ਅੱਛਾ, ਅੱਛਾ।
ਹਾਂਜੀ ਇਹਦੇ ਇਹ ਮੈਂ ਪੁੱਛਣਾ ਚਾਹੁੰਦਾ ਸੀ ਵੀ ਇਹਦੇ ਵਿੱਚ ਆਪਾਂ ਮਿਨੀਮਮ- ਕੋਲਸ ਤਾਂ ਮਤਲਬ ਵੀ ਤੀਹ ਤਕ ਹੀ ਕਰ ਸਕਦੇ ਹ ਹਨਾ।
ਹਾਂਜੀ ਹਾਂਜੀ।
ਹਾਂਜੀ ਤੇ ਤੀਹ ਤੋਂ ਵੱਧ ਨੀ ਕਰ ਸਕਦੇ
ਜਿੰਨਾ ਤੁਹਾਨੂੰ ਟਾਸਕ ਮਿਲਿਆ ਹੁੰਦਾ ਵਾ ਉਹ ਓਨਾ ਹੀ ਕਰ ਸਕਦੇ ਹੋ ਤੁਸੀਂ
ਅੱਛਾ ਤੇ ਰਸੀਵਿੰਗ ਕੋਲਸ ਕਿੰਨੀ ਕਰ ਸਕਦੇ ਆ ਮਿਨੀਮਮ
ਉਹਦਾ ਤੇ ਮੈਨੂੰ ਪਤਾ ਨੀ ਹੈਗਾ ਕਿ- ਵੈਸੇ ਇੱਕ ਪਰਸਨ ਨੂੰ ਪੰਜ ਕਾਲ ਕਰਨੀੀਆਂ ਹੁੰਦੀਆਂ ਤੁਸੀਂ
ਇੱਕ ਪਰਸਨ ਨਾਲ ਪੰਜ ਕਰ ਸਕਦੇ ਨੇ।
ਹ ਮਤਲਬ ਪਹਿ ਭਗਾਨ ਮੈਂ ਹਾਂਜੀ ਆਵਾਜ਼ ਬਹੁਤ ਆ ਰਹੀ ਹੈ ਪਿੱਛੇ-
ਇੱਕ ਸੈਕਿੰ ਮੈ ਨਾ ਇਅਰ ਬਟਸ-
ਨਹੀਂ ਹੁਣ ਨਹੀਂੀ ਆ ਰਹੀ ਹੁਣ ਸਹੀ ਆ ਰਹੀ ਹੈ।
ਹਮ ਇਅਰਬਟਸ ਲਾਾਏ ਸੀ। ਹਾਂਜੀ ਹੋਰ ਮੰਤਲਬ ਵੀ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਮਤਲਬ ਵੀ ਸਟੱਡੀ ਕਰਦੇ ਹੋ ਜਾਂ ਫਿਰ ਜੋਬ ਵਗੈਰਾ-
ਨਹੀਂ ਮੈਂ ਸਟਡੀ ਜੋਬ ਕਰਨੀ ਆ ਮੈਂ ਟੀਚਰ ਹੈਗੀ ਹਾਂ।
ਅੱਛਾ ਸਰਕਾਰੀ ਆ ਪ੍ਰਾਈਵੇਟ-
ਨਹੀਂ ਪ੍ਰਾਈਵੇਟ ਟੀਚਰ ਹੈ ਮੈਂ, ਮੇਰੀ ਇਕਨੋਮਿਕਸ ਹੈ ਹਿਸਟਰੀ ਹੈ ਸੰਸਕ੍ਰਿਤ ਹੈ।
ਅੱਛਾ ਇਕਨੋਮਿਕਸ ਹੈ। ਤੇ ਮੈਮ ਮੈਂ ਮਤਲਬ ਇਕਨੋਮਿਕਸ ਬਾਰੇ ਪੁੱਛਣਾ ਚਾਹੁੰਦਾ ਸੀ ਮਤਲਬ ਇਕਨੋਮਿਕਸ ਦੇ ਮਤਲਬ ਵੀ ਆਪਾਂ ਜੇ। ਕਰ ਲੈਣੇ ਹਾਂ ਬੀ ਏ ਵਿੱਚ। ਜਾਂ ਆਪਾਂ ਐਮ ਏ ਕਰ ਲੈਂਦੇ ਹਾਂ ਤੇ ਇਹਦਾ ਕੋਈ ਮਤਲਬ ਬੈਨੀਫਿਟ ਹੁੰਦਾ ਕਿ ਜੋਬ ਦੇ ਵਿੱਚ।
ਹਾਂਜੀ ਅਸੀਂ ਉਸ ਤੋਂ ਬਾਅਦ ਬੀ ਐਡ ਕਰਕੇ ਤੁਸੀਂ ਟੀਜੀੀ ਟੀ ਦੇ ਫੋਰਮ। ਫਿਲ ਕਰ ਸਕਦੇ ਹੋ ਤੀਜੀ ਤੀਜ ਕਾਫੀ ਵੇਕੇਂਸੀਆਂ ਆਂਦੀਆਂ ਵ ਜਿਹਦੇ ਵਿਚ ਤੁਹਾਡੀ ਜੋਬ। ਆਸਾਨੀ ਨਾਲ ਲੱਗ ਜਾਂਦੇ ਅਗਰ ਤੁਸੀਂ ਉਹ ਟੈਸਟ ਕਲੀਅਰ ਕਰ ਲੈਂਦੇ ਤੇ।
ਅੱਛਾ।
ਹਾਂਜੀ।
ਠੀਕ ਹੈ।
ਠੀਕ ਹੈ ਵਧੀਆ। ਟੀ ਜੀ ਟੀ ਪੀ ਜੀ ਟੀ ਇਹਨਾਂ ਦੀ ਆਉਂਦੀ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਪੀ ਹੈ। ਤੁਸੀਂ ਪੀ ਜੀ ਟੀ ਦਾ ਫੋਰਮ ਫਿਲ ਕਰ ਸਕਦੇ ਹੋ ਅਗਰ ਪੋਸਟ ਗ੍ਰਜਏਟ ਨਹੀਂ ਕੀ। ਤੁਸੀਂ ਟੀ ਜੀ ਟੀ ਕਰਕੇ ਤੇ ਓਦੇ ਫੋਾਰਮ ਫਿਲ ਕਰਕੇ ਹੁਣ ਵੇਕੈਂਸੀਆਂ ਨਿਕਲਦੀਆਂ। ਕਾਫੀ ਸਾਰੀਆਂ ਤੁਸੀਂ ਉਹਦੇ ਪੇਪਰ ਦੇ ਸਕਦੇ ਹੋ ਆਰਾਮ ਦੇ ਨਾਲ। ਉਹਦੇ ਵਿੱਚ ਇਹ ਹੁੰਦਾ ਕਿ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਅ ਮੈਰਿਟ ਲਿਸਟ ਜੇ ਤੁਹਾਡਾ ਅਗਰ ਨੰਬਰ ਆ ਜਾਂਦਾ ਤੇ ਤੁਹਾਨੂੰ ਆਸਾਨੀ ਨਾਲ ਅ ਜੋਬ ਮਿਲ ਜਾਂਦੀ ਐ।
ਅੱਛਾ। ਹਾਂਜੀ। ਮੈਂ ਸੋਚਦਾ ਸੀ ਕਿਉਂਕਿ ਮੈਂ ਮਤਲਬ ਵੀ ਕਰੰਟ ਲਈ ਤਾਂ ਮਤਲਬ ਵੀ ਸਾਡਾ ਮਤਲਬ ਜਿਹੜਾ ਬਿਜਨਸ ਹੈ। ਗਾ ਉਹਦਾ ਉਹਦੇ ਮਤਲਬ ਵੀ ਅਕਾਊਂਟੈਂਟ ਹੈਗਾ ਵਾ।
ਅੱਛਾ ਅੱਛਾ ਅੱਛਾ।
ਹਾਂਜੀ। ਤੇ ਵੈਸੇ ਮੈਂ ਕਰੰਟ ਲਈ ਬਾਰਵੀਂ ਪਾਸ ਆ ਬਾਰਵੀਂ ਪਾਸ ਕਰਕੇ ਤੇ ਫਿਰ ਮੈਂ ਆਹ ਡਿਪਲੋਮਾ ਕਰ ਲਿਆ ਸੀਗਾ ਅਕਾਊਂ। ਦੇ ਵਿੱਚ।
ਅੱਛਾ ਕਿਸ ਚੀਜ਼ ਦਾ ਬਿਜਨਸ ਹੈ ਤੁਹਾਡਾ।
ਸਾਡਾ ਬਿਜਨਸ ਮਤਲਬ ਵੀ ਸਟੋਕ ਦਾ ਹੈਗਾ ਵਾ ਮਤਲਬ ਜਿਹੜਾ ਹਮ ਧਾਨ ਮੰਡੀ ਵਿੱਚ ਨੀ ਹੁੰਦਾ ਪੱਕੀ ਪੱਕੀ ਦੀ ਆੜਤ ਹੁੰਦੀ ਆ।
ਹਾਂਜੀ ਹਾਂਜੀ।
ਪੱਕੀ ਦੀ ਆੜਤ ਮਤਲਬ ਵੀ ਇੱਕ ਕੱਚੀ ਦੀ ਹੁੰਦੀ ਹੈ ਇੱਕ ਪੱਕੀ ਦੀ ਹੁੰਦੀ ਏ।
ਥੋੜਾ ਜਾ ਮੈਨੂੰ ਉਹਦਾ ਬਾਰੇ ਨੌਲੇਜ ਘੱਟ ਹੈਗੀ ਆ।
ਹਾਂਜੀ ਕੱਚੀ ਦੀ ਆੜਤ ਪਤਾ ਮਤਲਬ ਵੀ ਧਾਨ ਮੰਡੀ ਵਿੱਚ ਏਦਾਂ ਹੁੰਦੀ ਹੈ ਮਤਲਬ ਵੀ ਕਿਸਾਨ ਆਉਂਦਾ ਹਨਾ। ਆਪਣਾ ਫਸਲ ਫੁਸਲ ਤਿਆਰ ਕਰਕੇ ਤੇ ਉਹ ਆਪਣੇ ਕ ਕੱਚੀ ਦੀ ਆੜ। ਤੇ ਚੜ੍ਹਦਾ ਵਾ। ਜੋ ਵੀ ਫਸਲ ਹੁੰਦੀ ਹੈ ਲਾਇਕ ਕਣਕ ਹੋ ਗਿਆ ਮਸਟਡ ਹੋ ਗਈ। ਗਵਾਰ ਹੋ ਗਿਆ ਹਣਾ।
ਹਾਂਜੀ ਹਾਂਜੀ।
ਫੋਲ ਬੈਕ ਜਿਹੜਾ ਵਪਾਰੀ ਵਰਕ। ਹੈਨਾ ਜਿਹੜਾ ਜੋ ਵਪਾਰ ਕਰਦਾ ਜਾਂ ਜਿਹਨਾਂ ਕੋਲ ਮਤਲਬ ਵੀ ਆਹ ਲ ਲਾਇਸੈਂਸ ਹੁੰਦਾ ਵਾੱ ਫ਼ਕੀ ਦੀ ਅੜ ਦਾ। ਉਹ ਕੀ ਕਰਦੇ ਆ ਇਸ ਸਟੋਕ ਪਰਚੇਜ ਕਰ ਲੈਂਦੇ ਆ ਜਿਵੇਂ ਗਵਾਰ ਦਾ ਲਾ ਲਿਆ ਇਹਨਾਂ ਨੇ ਇਕ ਸਟੋਕ। ਹਨਾ ਤੇ ਬੱਤੀ-ਬੱਤੀ ਲੱਖ ਦਾ ਤੇਰੀ ਤੇ ਲੱਖ ਦਾ ਏਦਾਂ ਤੇ ਲੂਜ ਮਾਲ ਚੱਕ ਲੈਂਦੇ ਆ ਫੇਰ ਇਹ ਇੱਕ ਵੇਅਰ ਆਫ ਦੇ ਵਿੱਚ ਮਤਲਬ ਸਟੋਕ ਦੇ ਆਪਣਾ
ਅੱਛਾੱ
ਤੇ ਉਸ ਤੋਂ ਬਾਅਦ ਇਹ ਕੀ ਕਰਦੇ ਆ ਜਦੋਂ ਮਾਰਕੀਟ ਤੇਜ਼ ਹੁੰਦੀ ਆ ਅੱਪ ਹੋ ਜਾਂਦੀ ਆ ਹੈਨਾ
ਹਾਂਜੀ-ਹਾਂਜੀ
ਅਪਰੋਕਸੀਮੇਟਲੀ ਆਪਾਂ ਗਵਾਰ ਖਰੀਦਿਆ ਬਿਆਲੀ ਸੌ ਦਾ
ਹਾਂਜੀ-ਹਾਂਜੀ
ਪਰਚੇਜਿੰਗ ਆਪਣੀ ਇਨੀ ਆ, ਬਿਆਲੀ ਸੌ ਤੇ ਇਹ ਮਤਲਬ ਗਵਾਰ ਨਵੰਬਰ ਦਸੰਬਰ ਦੇ ਵਿੱਚ ਜਾ ਕੇ ਨਾ ਛੇ ਹਜ਼ਾਰ ਬਾਹਠ ਸੋ ਹੋਜੂਗਾ
ਅੱਛਾ-ਅੱਛਾ
ਹਮ, ਆਮਊਂਟ ਮਤਲ ਵੀ ਵਧਜੂ ਮਾਰਕੀਟ ਵੱਧ ਜਾਂਦੀ ਹੈ ਗਵਾਰ ਦੀ ਜਾਂ ਮਸਕਿਟ ਦੀ, ਮਸਕਿਡ ਦੀ ਸਭ ਤੋਂ ਅੱਪ ਚੱਲਣ ਡਹੀ ਆ ਹੁਣ
ਹਾਂਜੀ-ਹਾਂਜੀ ਮਸਟਰਡ ਵੈਸੇ ਵੀ ਜ਼ਿਆਦਾ ਵਿਕਦਾ ਹੈ
ਹੂੰ ਮਸਟਰਰ ਬਹੁਤ ਵਿਕਦਾ ਕਿਉਂਕਿ ਇਹ ਚ ਮ ਕੀ ਹੈ ਨਾ ਤੇਲ ਹਨਾ ਨਿਕਲਦਾ।
ਹੂੰ ਹੂੰ, ਵੈਸੇ ਪਿੳਰ ਪਿਓਰਿਟੀ ਤੇ ਅੱਜ ਕੱਲ ਘੱਟ ਹੀ ਗਈਦੀ ਏ ਤੇ ਲੋਕੀ, ਮਸਟਡ ਖੁੱਦ ਦਾ ਖਰੀਦ ਰਹੀ ਏ ਕਈ ਫਿਰ ਬਣਾ ਦਿੰਦੇ ਨੇ ਤੇਲ
ਹਾਂਜੀ, ਇੱਕ ਸਾਡੀ ਮੰਨ ਲਓ ਪਲੈਨਿੰਗ ਇਹ ਵੀ ਹੈ ਮੰਨ ਲਓ ਵੀ ਅਸੀਂ ਕੋਲੂ ਹੈਨਾ ਲਾਈਏ ਆਪਣਾ
ਹਾਂਜੀ ਹਾਂਜੀ ਉਹ ਸਭ ਤੋਂ ਵਧੀਆ ਰਹੇਗਾ ਤੁਹਾਡੇ ਵਾਸਤੇ।
ਹਾ ਕੋਲੂ ਦਾ ਲਾ ਕੇ ਆਪਣਾ ਬ੍ਰੈਂਡ ਹੈਨਾ ਲੋਂਚ ਕਰੀਏ ਉਹਦਾ ਮਤਲਬ ਵੀ ਬੋਤਲਾਂ ਦੇ ਵਿੱਚ ਪਾ ਕੇ
ਹੂੰ ਉਹ ਜ਼ਿਆਦਾ ਵਧੀਆ ਰਹੇਗਾ, ਕਿਉਂਕਿ ਪਿਓਰਟੀ ਵੇਚੋਗੇ ਤੇ ਜ਼ਿਆਦਾ ਲੋਕੀ
ਹਾਂ ਪ੍ਰੋਫਿਟ ਵੀ ਹੋਊਗਾ ਨਾਲ ਤੇ ਨਾਲ ਮਤਲਬ ਬਿਜਨਸ ਵੀ ਹੈ ਨਾ ਆਪਣਾ ਆਪਣਾ-ਆਪਣਾ ਟੈਗ ਹੀ ਲਾ ਤਾ ਬੋਤਲਾਂ ਤੇ
ਸਹੀ ਹੈ। ਤੁਸੀਂ ਮੈਰਿਡ ਹੋ ਅਨਮੈਰਿਡ ਹੋ
ਨਹੀਂ ਮੈਂ ਹੁਣੇ ਜ ਹੋਈ ਹੈ ਮੈਰਿਜ ਮੇਰੀ
ਅੱਛਾ-ਅੱਛਾ-ਅੱਛਾ
ਹਮ ਆਹ ਸਤਾਈ ਤਰੀਕ ਨੂੰ ਹੀ ਹੋਈ ਹੈ ਮਈ ਨੂੰ
ਅੱਛਾ ਵਧੀਆ-ਵਧੀਆ
ਹਮ ਤੁਸੀਂ
ਮੈਂ ਵੀ ਮੈਰਿਡ ਆ ਮੇਰੇ ਦੋ ਬੱਚੇ ਵੀ ਨੇ
ਅੱਛਾ ਗੁੱਡੀ ਜਾਂ ਬੱਚੇ ਅੱਛਾ-ਅੱਛਾ ਕਿੰਨੇ-ਕਿੰਨੇ ਸਾਲ ਦੇ ਆ
ਬੇਟਾ ਮੇਰਾ ਨੌ ਸਾਲ ਦਾ ਹੈ ਬੇਟੀ ਮੇਰੀ ਸੱਤ ਸਾਲ ਦੀ ਆ
ਅੱਛਾ ਬੇਟਾ ਨੌ ਸਾਲ ਦਾ ਵਾ ਤੇ ਗੁੜੀਆ
ਉਹ ਸੱਤ ਸਾਲ ਦੀ ਏ।
ਅੱਛਾ ਉਹ ਸੱਤ ਸਾਲ ਦੀ ਏ ਠੀਕ ਹੈ।
ਚਲੋ ਵਧੀਆ ਤੇ ਦੋਨ ਦੋਨੇ ਪੜ੍ਹਦੇ ਆ ਕਿਹੜੇ ਕਲਾ ਕਲਾਸਾ ਚ ਪੜਦੇ ਆ।
ਬੇਟਾ ਮੇਰਾ ਫੋਰਥ ਕਲਾਸ ਚ ਹੈ, ਔਰ ਬੇਟੀ ਸੈਕਿੰਡ ਕਲਾਸ ਚ ਹੈ।
ਵਧੀਆ ਏ।
ਹਾਂਜੀ
ਹੂੰ
ਤੇ ਤੁਹਾਡੀ ਆਪਣੇ ਸੈਲਰੀ ਵਗੈਰਾ ਕਿੰਨੀ ਆ
ਮੇਰੀ ਸੈਲਰੀ ਠੀਕ ਹੈ ਮਤਲਬ ਸਹੀ ਆ ਜਾਂਦੀ ਏ, ਐਕਚੁਲੀ ਮੈਂ ਪਲੇ ਸਕੂਲ ਚ ਵਰਕ ਕਰਨੀ ਆ ਇਸ ਵਕਤ ਜੀ।
ਅੱਛਾ।
ਹਾਂ ਮੈਂ ਕਿਉਂਕਿ ਮੇਰੇ ਬੱਚੇ ਛੋਟੇ ਸੀ ਤੇ ਫਿਰ ਮੈਂ ਲਾਗੇ ਦੇ ਹੀ ਸਕੂਲ ਜੁਆਇਨ ਕਰ ਲਿਆ ਸੀ ਪਲੇ।
ਅੱਛਾ ਅੱਛਾ ਚਲੋ ਵਧੀਆ ਵਾ ਹਣਾ ਵੇ।
ਹੂ ਕਿਉਂਕਿ ਘਰ ਬੈਠੇ ਵੀ ਟਾਈਮ ਪਾਸ ਨਹੀਂ ਹੁੰਦਾ ਤੇ ਫਿਰ ਮੈਂ ਕਿਹਾ ਕੀ ਕਰਨਾ ਵਾ ਤੇ ਚਲੋ ਮੈਂ ਵੀ ਸਕੂਲ ਜੁਆਇਨ ਕਰ ਲੈਂਦੀ ਹਾਂ ਇਸ ਕਰਕੇ ਸਾਡੇ ਘਰ ਦੇ ਲਾਗੇ ਪੈਂਦਾ ਤੂੰ ਪਲੀਜ਼ ਸਕੂਲ ਜੁਆਇਨ ਕਰ ਲਿਆ।
ਹੂ ਚਲੋ ਵਧੀਆ ਵਾ।
ਹੂ,,,
ਤੇ ਸੈ ਸੈਲਰੀ ਵਗੈਰਾ ਤਾਂ ਵਧੀਆ ਦੇ ਦੇ ਦਿੰਦੇ ਹੋਣੇ ਆ ਹਨਾ।
ਹਾਂ ਹਾਂ ਸੈਲਰੀ ਹਾਂ ਹਾਂ ਹਾਂਜੀ ਹਾਂਜੀ ਸੈਲਰੀ ਅੱਛੀ ਹੈ।
ਹਾਂ ਤੇ ਹਸਬੈਂਡ ਵਗੈਰਾ ਕੀ ਕਰਦੇ ਨੇ
ਸਾਡਾ ਟਰਾਂਸਪੋਰਟ ਦਾ ਕੰਮ ਹੈ।
ਅੱਛਾ ਅੱਛਾ ਬਿਜਨਾਸ ਆ ਮੰਨ ਲਓ ਉਹਨਾਂ ਦਾ ਵੀ ਹੈ।
ਜੀ ਹਾਂਜੀ
ਅੱਛਾ।
ਦੋ ਬੱਚੇ ਇਸ ਤਰ੍ਹਾਂ ਸਕੂਲ ਦੀ ਵੈਨਾਂ ਹੁੰਦੀਆਂ ਨਾ ਇਹ ਐਛਲ ਸਾਡੀਆਂ ਸਕੂਲ ਦੇ ਵਿੱਚ ਪਿਕ ਐਂਡ ਡਰੋਪ ਦਾ ਕੰਮ ਹੈ ਉਹਨਾਂ ਦਾ
ਅੱਛਾ-ਅੱਛਾ, ਅੱਛਾ।
ਹੂ ਕੋਚਿੰਗ ਸੈਂਟਰ ਚ ਉਹਨਾਂ ਨੇ ਲਗਾਈਆਂ ਹੋਈਆਂ ਤੇ ਸਕੂਲ ਚ ਲੱਗੀ ਹੋਈ ਹੈ ਤੇ ਖੁੱਦ ਗਡੀ ਚਲਾਉਂਦੇ ਨੇ ਤੇ ਖੁਦ ਹੀ ਡਰੋਪ ਕਰਦੇ ਨੇ। ਹਾਂਜੀ ਉਹ ਖੁਦ ਹੀ ਚਲਾਉਂਦੇ ਨੇ।
ਹਾਂ ਮਲਬ ਏਦਾ ਹੋਣਾ ਚਾਹੀਦਾ ਅੱਜ ਕੱਲ ਕੀ ਆ ਮਲਬ ਵੀ ਨੌਕਰੀ ਤੋਂ ਬਾਅਦ ਚ ਜਿਨਾ ਦੇ ਵੀ ਦੋ ਜੀ ਕਮਾਉਂਦੇ ਹਨ ਘਰ ਦੇ
ਹਾਂਜੀ ਤਾਂ ਹੀ ਗੁਜ਼ਾਰਾ ਹੁੰਦਾ ਏ।
ਤਾਂ ਹੀ ਜਾ ਕੇ ਘਰ ਚੱਲਦਾ ਵਾ ਹੁਣ ਮੈਂ ਮੇਰੇ ਵੀ ਮਿਸਿਜ ਕੀ ਆ ਮੇਰੇ ਮਿਸਿਜ ਨੇ ਮਤਲਬ ਕਿ ਬਹੁਤ ਸਾਰੀਆਂ ਉਹ ਨੇ ਪਹਿਲਾਂ ਜੋਬਾਂ ਕੀਤੀ ਫੋਰਨ ਦੀ ਕੰਟਰੀ ਵਿੱਚ ਜੋਬ ਕਰ ਕੀਤੀ ਮਾਨਲੋ ਇੰਡੀਆ ਵਿੱਚ ਸੀਗੀ ਫੋਰਨ ਦੀ ਕੰਪਨੀ ਤੇ ਇੰਡੀਆ ਦੇ ਵਿੱਚ ਵੈਸੇ ਕਰਦੇ ਹੀ ਕੰਮ ਬਟ ਵਰਕ ਫੋਰਨ ਦਾ ਹੁੰਦਾ ਹੀਗਾ।
ਅੱਛਾ- ਅੱਛਾ। ਹਾਂਜੀ ਹਾਂਜੀ
ਫਿਰ ਮੈਨੂਫੈਕਚਰਿੰਗ ਦੀ ਕੰਪਨੀ ਸੀ ਉਹ 'ਚ ਜੋਬ
ਹਾਂਜੀ ਵਧੀਆ ਜੋਬ ਕਰਨ ਦੇ ਨਾਲ ਨਾ ਇੱਕ ਸ਼ਡਿਊਲ ਵੀ ਬਣਿਆ ਰਹਿੰਦਾ ਇਨਸਾਨ ਦਾ
ਬਿਲਕੁਲ
ਮੈਨਟੇਨ ਰਹਿੰਦਾ ਬੰਦਾ ਇਹਦੇ ਨਾਲ
ਹੂ ਬਿਲਕੁਲ ਬਿਲਕੁਲ ਤੇ ਹੁਣ ਮੰਨ ਲਓ ਵੀ ਵਿਆਹ ਤੋਂ ਪਹਿਲਾਂ ਨਾ ਹਨਾ ਥੋੜਾ ਚਰ ਪਹਿਲਾਂ ਇਹਨਾਂ ਦਾ ਇੱਕ ਪੇਪਰ ਸੀਗਾ ਅਹ ਪੁਲਿਸ ਦਾ ਪੁਲਿਸ ਦੀ ਤਿਆਰੀ ਕਰਦੇ ਇਹਨਾਂ ਨੇ ਜੋਬ ਦੀ ਕਾਫ਼ੀ ਤਿਆਰੀ ਕੀਤੀ ਬਟ ਨਾ ਇੱਕ ਇੱਕ ਨੰਬਰ ਤੋਂ ਰਹਿ ਜਾਂਦੇ ਸੀ। ਮੈਨੂੰ ਇਹ ਹੈਰਾਨ ਗਈ ਹੈ।
ਹਾਂ ਹੁੰਦਾ ਹੈ ਕਈਆਂ ਦੇ ਨਾਲ ਏਦਾਂ ਮੇਰੀ ਫਰੈਂਡ ਵੀ ਹੈਗੀ ਉਹਦੇ ਨਾਲ ਵੀ ਇਦਾਂ ਕਾਫ਼ੀ ਵਾਰੀ ਹੋਇਆ ਕਿ ਹਮੇਸ਼ਾ ਇੱਕ ਨੰਬਰ ਤੋਂ ਹੀ ਰਹਿ ਜਾਂਦੀ ਹੈ ਉਹ
ਹਾਂ ਤੇ ਮੈਡਮ ਮੈਂ ਤੇ ਮੈਂ ਤੁਹਾਨੂੰ ਕਹਿੰਦਾ ਸੀ ਕਿ ਤੁਸੀਂ ਹੁਣ ਕਾਲ ਲਗਾਓਗੇ ਮੈਨੂੰ
ਹਾਂਜੀ ਹਾਂਜੀ
ਹਾਂ ਹੁ ਹੁਣੇ ਮੈਨੂੰ ਕੋਲ ਕਰੋ ਠੀਕ ਹੈ ਆਪਣੇ ਮਿੰਟ ਹੋ ਗਿਆ ਦਸ ਪੱਚੀ ਹੋ ਗਏ ਆਪਣੇ-
ਠੀਕ ਹੈ ਓਕੇ ਜੀ
ਲਾਉਗੇ ਨਾ ਕੋਲ
ਹਾਂਜੀ ਮੈਂ ਤੁਹਾਨੂੰ ਦੂਸਰੇ ਐਸੇ ਤੁਹਾਡੇ ਜਿਹੜੇ ਨੰਬਰ ਤੋਂ ਤੁਸੀਂ ਕਾਲ ਕੀਤੀ ਉਹ ਤੇ ਲਗਾਵਾਂ
ਹਾਂ ਹਾਂ ਇਕਾਨਵੇਂ ਇੱਕ ਸੌ ਅਠਾਹਠ ਵਾਲਾ ਹਾਂਜੀ-
ਠੀ ਠੀਕ ਹੈ ਜੀ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ